ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਜੀ ਕਿਵੇਂ ਓ ਜੀ।
ਵਧੀਆ -ਵਧੀਆ ਤੁਸੀਂ ਕਿਵੇਂ ਓ।
ਬਸ ਵਧੀਆ ਜੀ, ਤੁਹੀਂ ਦੱਸੋ ਕੀ ਕਰ ਰੇ ਸੀ।
ਕੁੱਛ ਨੀ ਬਸ ਤੁਸੀਂ ਸੁਣਾਓ, ਬਾਕੀ ਘਰ ਪਰਿਵਾਰ ਸਭ ਠੀਕ ਆ, ਮੈਂ ਤਾਂ ਬਸ ਫੋਨ ਵਗ਼ੈਰਾ ਹੀ ਦੇਖ ਰਹੀ ਸੀਗੀ ਤੇ ਔਨਲਾਈਨ ਕਲਾਸ ਵਗੈਰਾ ਲਗਾਨੀ ਸੀ ਆਪਦੀ, ਅੱਜ ਸੰਡੇ ਆ ਤਾਂ ਵੀ ਕਲਾਸਾਂ ਲੱਗ ਦੀਆਂ ਨੇ।
ਆਹ ਅੱਜ ਕੱਲ ਇਹ ਬੜਾ ਨਵਾਂ ਜਾਂ ਚੱਲਿਆ ਨਾ, ਕਿ ਔਨਲਾਈਨ ਵੀ ਹੁੰਦਾ ਤੇ ਔਫਲਾਈਨ ਵੀ ਹੁੰਦਾ। ਬਾਹਲੀ ਟੈਕਨੋਲੋਜੀ ਅੱਗੇ ਵੱਧ ਗੀ ਨਾ
ਹਾਂ ਬਹੁਤ ਜ਼ਿਆਦਾ ਟੈਕਨੋਲੋਜੀ ਤਾਂ ਅੱਗੇ ਵੱਧ ਗੀ, ਪਰ ਠੀਕ ਵੀ ਆ ਕਿਤੇ- ਕਿਤੇ ਵੀ ਮਤਲਬ ਐਂ ਹੋ ਜਾਂਦਾ ਨਾ ਕਿ ਆਪਾਂ ਨੂੰ ਕੁੱਛ ਮਤਲਬ ਜਿਹੜੀ ਕਲਾਸ ਚ ਸਮਝ ਨੀ ਆ ਰੀ, ਉਹ ਆਪਾਂ ਇੱਥੇ ਪੁੱਛ ਸਕਦੇ ਆ ਵੀ ਜੇ ਔਨਲਾਈਨ ਦੇ ਸਾਹਮਣੇ ਕਿਉਂਕਿ ਇੱਥੇ ਜ਼ਿਆਦਾ ਬੱਚੇ ਨੀ ਹੁੰਦੇ ਮਤਲਬ ਮੈਂ ਜਿਹੜਾ ਲਾ ਰਈ ਆ ਨਾ, ਮੈਂ ਇੱਕ ਕੋਰਸ ਬਾਰੇ ਲਾ ਰਈ ਆ ਅਹ ਕੋਈ ਡ ਡਿਪਲੋਮਾ ਹੈ ਮੇਰਾ ਇੱਕ ਗ੍ਰਾਫਿਕ ਡਿਜ਼ਾਇਨਰ ਦਾ, ਤੇ ਉਹਦੇ- ਉਹਦੇ ਵਾਸਤੇ ਮੈਂ ਲਗਾ ਰੀ ਆ, ਤੇ ਉਹ ਮੇਰੀ ਡਾਊਟ ਕਲਾਸ ਸੀ ਆ ਤੇ ਮਤਲਬ ਫਾਇਦਾ ਵੀ ਏ। ਇੱਕ ਤਰਾਂ ਆਪਾਂ ਤੇ ਕਹਿ ਸਕਦੇ ਆ ਔਨਲਾਈਨ ਦਾ, ਵੀ ਬੱਚੇ ਜਿਹੜੇ ਦੂਰ ਦੂਰ ਪੜਨ ਵਾਲੇ ਉਹ ਵੀ ਸਾਰੇ ਇੱਕੋ ਵੀ ਪੜ ਸਕਦੇ ਆ ਜਿੰਨਾਂ ਪਰ ਕਿਤੇ ਐਂ ਵੀ ਆ ਵੀ ਇਹਦੇ ਨਾਲ ਉਹ ਪੜਾਈ ਨਹੀਂ ਹੋ ਸਕਦੀ ਜਿਹੜੀ ਔਫਲਾਈਨ ਚ
ਹਾਂ ਮਤਲਬ ਕਹਿ ਸਕਦੇ ਆ ਜਿਵੇਂ ਸ਼ਖਤੀ ਕੋਈ ਨੀ ਹੈਗੀ ਏਥੇ। ਮਤਲਬ ਜਿੱਦਾਂ ਮਨ ਏ, ਉਹ ਲਾ ਲੇ ਜੇ ਨਹੀਂ ਮਨ ਹੈ ਤਾਂ ਛੱਡ ਦੇਵੇ ਇਹ ਚੀਜ ਸਖਤੀ ਹੈਨੀ ਨਾ ਜੀ, ਤੇ ਫਿਰ ਬੱਚੇ ਛੇਤੀ ਲਾਉਂਦੇ ਵੀ ਨੀ ਕਲਾਸਾਂ। ਤੇ ਉਹ ਢਿੱਲ ਜੀ ਪੈ ਜਾਂਦੀ ਉਹਨਾ ਨੂੰ ਕਿ ਕਿਉਂ ਹੀ ਲਾਈਏ, ਅਸੀਂ ਕੋਈ ਨਾ ਬਾਅ ਰਿਕੋਰਡ- ਰਿਕੋਰਡਿੰਗ ਹੋ ਈ ਗਈ ਆ ਉਹ ਸੁਣਨਾ ਲਾ ਗੇ ਅਹੀ ਬਾਅਦ ਚ। ਨੈਟ ਤੇ ਤਾਂ ਪੈ ਈ ਜਾਣੀ ਆ ਉਹ ਕਹਿੰਦੇ ਨੇ।
ਹਾਂਜੀ- ਹਾਂਜੀ ਏਨਾ ਫ਼ਰਕ ਪੈ ਜਾਂਦਾ, ਤਾਂ ਕਰਕੇ ਨਾ ਮਨਾਂ ਮਤਲਬ ਇਹ ਪੜ੍ਹਾਈ ਚ ਤਾਂ ਬਹੁਤ ਇਹਦਾ ਮੈਨੂੰ ਜ਼ਿਆਦਾ ਫਾਇਦਾ ਲੱਗਦਾ ਨੀ ਪਰ ਠੀਕ ਆ ਚਲੋ ਕੰਮ ਸਾਰੂ ਜਾ ਹੈ ਜ ਜਿਹੜਾ ਜਿੰਨਾ ਪੜ੍ਹਿਆ ਜਾਂਦਾ, ਕਿਉਂਕਿ ਤੁਹਾਨੂੰ ਪਤਾ ਇਹ ਅੱਖਾਂ ਅੱਗੇ ਸਾਰਾ ਕੁੱਛ ਮਤਲਬ ਸਾਰਾ ਦਿਨ ਚੱਲੀ ਜਾਵੇ, ਅੱਖਾਂ ਅੱਗੇ ਅੱਖਾਂ ਖ਼ਰਾਬ ਹੋਈ ਜਾਣ। ਤੇ ਬੰਦੇ ਨੂੰ ਵੈਸੇ ਆਲਸ ਜਾਂ ਹੋਰ ਈ ਚਿੜਚੜਾ ਪਣ ਚੜਿਆ ਰਹਿੰਦਾ ਸਾਰਾ ਟੈਮ।
ਹਾਂ ਦੇਖੋ ਹੁਣ ਬੰਦਾ ਜੇ ਫੋਨ ਤੇ ਵੀ ਕਲਾਸਾਂ ਲਾਵੇਗਾ ਉਹ ਕਿੰਨੀ ਕੁ ਦੇਰ ਲਾ ਲੇਏਗਾ ਕੀ ਪੰਦਰਾਂ ਮਿੰਟ ਲਾ ਲੇਏਗਾ ਵੀਹ ਮਿੰਟ ਲਾ ਲੇਏਗਾ। ਬਾਅਦ ਚ ਤਾਂ ਉਹਦਾ ਮਨ ਕਰੇਗਾ ਹੀ ਨਾ ਯਾਰ ਕੀ ਕਰੀਏ ਨਾ ਛੱਡ ਬਾਅਦ ਚ ਪੜ ਲਾਂਗਾ ਉਹ ਆਲ -ਸ ਜੀ ਪੈ ਜਾਂਦੀ ਨਾ ਉਹ ਬੰਦੇ ਨੂੰ, ਤੇ ਉਹ ਫੇਰ ਫੋਨ 'ਚ ਈ ਚਲਾਣ ਲੱਗ ਜਾਂਦਾ, ਕਦੇ ਕੀ ਚਲਾ ਲੈਂਦਾ ਕਦੇ ਕੀ ਚਲਾ ਲੈਂਦਾ ਕਦੇ ਗੇਮਾਂ ਖੇਡ ਲੈਂਦਾ, ਤੇ ਉਹ ਫਿਰ ਪੂਰਾ ਧਿਆਨ ਨੀ ਨਾ ਹੁੰਦਾ ਲੱਗਦਾ ਇੱਕ ਪਾਸੇ। ਉਹਦਾ ਮਨ ਹੁੰਦਾ ਹੈ ਕਿ ਚਲੋ ਕੋਈ ਨਾ ਆਪਾਂ ਸ਼ਾਮੀ ਲਾ ਲਾਂਗੇ ਜਦੋਂ ਟਾਈਮ ਮਿਲੇ ਉਦੋਂ ਲਾ ਲਾਂਗੇ। ਫਿਰ ਇਹੀ ਆਲ -ਸ ਪਨ ਕਰ ਕਰਕੇ -ਕਰ ਕਰਕੇ ਉਹ ਲਾਉਂਦੇ ਈ ਨੀ ਛੇਤੀ, ਬਹ ਪੈਹੇ ਹੀ ਵਗਾਰ ਕਰੀ ਜਾਂਦੇ ਆਪਦੇ।
ਉਹੀ ਨਾ, ਵੀ ਸਖ ਸਖਤੀ ਨੀ ਹੈਗੀ ਮਤ ਜਿਸ ਹਿਸਾਬ ਨਾਲ ਫਿਰ ਉਹੀ ਨਾ ਮਤਲਬ ਫਰਕ ਹੈ ਫਰਕ ਅੱਜ ਵੀ ਬਹੁਤ ਆ ਭਾਵੇਂ ਜਿੰਨੀ ਮਰਜ਼ੀ ਤ ਤਰੱਕੀ ਕਰ ਲੇ ਇਹੀ ਹੋ। ਕਿਆ ਯਾਰ ਟੈਕਨਾਲੋਜੀ ਹੋਵੇ ਜਿੰਨੀ ਮਰਜ਼ੀ ਔਨਲਾਈਨ ਕਲਾਸਾਂ ਸੜ ਇਹ ਫਰਕ ਤਾਂ ਛੱੜ ਹੀ ਹੈ। ਕਹਿਣਾ ਕਿਹਾ ਕਿਉਂਕਿ ਉਹ ਗੱਲ ਬਣਦੀ ਹੀ ਨੀ ਜਿਹੜੀ ਇੱਕ ਗੁਰੂਕੁਲ 'ਚ
ਗੁਰੂ ਕੁਲ ਵੀ ਕਹਿ ਸਕਦੇ ਹਾਂ ਹੁਣ ਜੇ ਆ ਆਪਾਂ ਔਫਲਾਈਨ ਕਲਾਸਾਂ ਲਾਈਏ ਉੱਥੇ ਜਾ ਕੇ ਸਕੂਲ ਕਾਲਜ ਜਾ ਕੇ ਤੇ ਉਹ ਇੱਥੇ ਇੱਕ ਹੀ ਟੀਚਰ ਆਪਾਂ ਨੂੰ ਪੜਾਉਦਾ ਹੈ ਇੱਥੇ ਵੱਖਰੇ- ਵੱਖਰੇ ਟੀਚਰ ਪੜ੍ਹਾਉਂਦੇ ਨੇ। ਦੇਖੋ ਜੀ, ਜਦੋਂ ਕਿਸੇ ਬੰਦੇ ਦਾ ਡਾਊਟ ਹੁੰਦਾ। ਉਹ ਡਾਊਟ ਸੈਸ਼ਨ ਲੈਣ ਵਾਸਤੇ ਕੋਈ ਹੋਰ ਟੀਚਰ ਆ ਜਾਂਦਾ। ਤੀਜੇ ਦਿਨ ਕੋਈ ਹੋਰ ਟੀਚਰ ਲਾ ਦਿੰਦੇ ਫਿਰ ਬੱਚੇ ਜੇ ਇੱਕ ਕੋਲੋਂ ਸਮਝ ਨਾ ਚਾਂਦਾ ਦੁ। ਜੀਦੀ ਸਮਝ ਨਹੀਂ ਆਂਦੀ ਬੱਚਾ ਕਰੇਗਾ ਕੀ।
ਬੱਚੇ ਨੂੰ ਤਾਂ ਹੁਣ ਧੱਕੇ ਨਾਲ ਪੜ੍ਹਨਾ ਹੀ ਪੈਣਾ ਨਾ ਜੇ ਉਹਨੂੰ ਸਮਝ ਹੀ ਨਾ ਆਏਗੀ ਤਾਂ ਉਹ ਕੀ। ਕਰੇਗਾ, ਉਹ ਕਹਿ ਵਾਰੀ ਵਾਰੀ ਜੇ ਟੀਚਰਾਂ ਨੂੰ ਕੁਛ। ਕਹਿਨੇ ਆ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਦੁਬਾਰਾ ਦੁਬਾਰਾ ਕਲਾਸਾਂ ਲਾਉ ਤੇ ਧਿਆਨ ਨਾਲ ਵੇਖੋ। ਜਦੋਂ ਉਹ ਬੰਦਾ ਕਰੇਗਾ ਕੀ ਉਹਦਾ ਧਿਆਨ ਹੀ ਜਦੋਂ ਹੈ ਨੀ ਉਸ ਚੀਜ਼ ਵੱਲ ਕਿਉਂ। ਕਿਉਂ ਉਹ ਫੋਨ ਆ ਫੋਨ ਤੇ ਕਿੰਨਾ ਕੁ ਧਿਆਨ ਦੇਲੇਗਾ ਬੰਦਾ।
ਉਹੀ ਨਾ ਜੀ ਵੀ ਸਾਰਾ ਟਾਈਮ ਇੱਕ ਤਾਂ ਵੈਸੇ ਲੋਕੀ ਫੋਨ ਚਲਾਉਣੋ ਹਟਦੇ ਨੀ ਜਵਾਕ ਹੱਟਦੇ ਨੀ। ਤੋਸ ਦੇ ਲੋਕਡਾਊਨ ਜਿਹੜਾ ਆਇਆ ਸੀ ਉਹਨੇ ਤਾਂ ਕਿੰਨਾ ਟਾਈਮ ਖਰਾਬ ਕੀਤਾ ਸੀ ਉਹ ਤਾਂ ਕਲਾਸਾਂ ਹੀ ਪਾਸ ਐਈ ਕਰ। ਕਹਿੰਦੇ ਦਸਵੀਂ ਦੇ ਰਿਜ਼ਲਟ ਵੀ ਇਵੇਂ ਪਾਸ ਕਰਤੇ ਹੀ ਜਿਹੜਾ ਪਤਾ ਨਾ ਲੱਗੇ ਕਿੰਨੇ ਕਿਹਦੇ ਨੰਬਰ ਆਉਣੇ ਆ ਕੌਣ ਕਿੰਨਾ ਕਾਬਿਲ ਬ। ਅੱਛਾ, ਉਹੀ ਨੰਬਰ ਸੌ ਤੇ ਸੌ -ਸੌ ਤੇ ਸੌ ਦੇ -ਦੇ।
ਉਹੀ ਔਹ ਆ ਸਾਡੇ ਨਾਲ ਪੜ੍ਹਦੇ ਆ ਮਤਲਬ ਇੱਕ ਸਾਲ ਛੋਟੇ ਆ ਸਾਡੇ ਤੋਂ। ਤੇ ਉਹਨਾਂ ਦੇ ਦੇਖੋ ਨਾ ਦਸਵੀਂ ਚ ਕਰੋਨਾ ਆ ਗਿਆ ਸੀਗਾ। ਤੇ ਉਹਨਾਂ ਦੀ ਪ੍ਰੀਖਿਆ ਪਰੁ। ਪ੍ਰੀਖਿਆ ਹੋਈ ਨੀ ਤੇ ਉਹਨਾਂ ਨੂੰ ਉਵੇਂ ਨੰਬਰ ਦਿੱਤੇ ਗਏ ਸਾਰਿਆਂ ਦੇ ਜਿਹੜੇ ਅਨ। ਪੜ੍ਹਨੇ ਉਹਨਾਂ ਦੇ ਮਤਲਬ ਪ ਜਿਹਨਾਂ ਨੂੰ ਆਉਂਦਾ ਨੀ ਜ਼ਿਆਦਾ ਕੁਛ। ਉਹਨਾਂ ਦੇ ਵੀ ਸੌ- ਸੌ ਲੱਗੇ ਹੋਏ ਛਿਆਨਵੇਂ -ਛਿਆਨਵੇਂ ਲਾਏ ਹੋਏ ਆ ਤੇ। ਤੇ ਬਾਕੀ ਤਾਂ ਉਂਵੇ ਹੀ ਰਹਿ ਗਏ ਨਾ ਜਿਹੜੇ ਉੱਥੇ ਪੇਪਰ ਦੇਣ ਆਂਦੇ ਹੀ ਪ੍ਰੀਖਿਆ ਦੇਣ ਨਾ।
ਹਾਂ ਉਹੀ ਨਾ ਵੀ ਕਿੰਨਾ ਮਤਲਬ ਬਹੁਤ ਬੇਦ ਭੇਦ ਭਾਵ ਏ ਕਿੰਨਾ ਥਾ ਮਤਲਬ ਇਹ ਤਾਂ ਬਾ। ਬਾਰਵੀਂ ਆਲਿਆਂ ਨਾਲ ਵੀ ਇਹੀ ਹਾਲ ਸੀ ਤੇ ਬਸ ਦਸਵੀਂ ਵਾਲਾ ਜ਼ਿਆਦਾ ਸੀ ਮੇਰੇ। ਉਦੋਂ ਸਾਰਿਆ ਨੂੰ ਪਾਸ ਕਰਤਾ ਸੀ। ਬੱਚਾ ਦੇਖੋ ਤਾਂ ਸਹੀ ਕਿੰਨਾ ਬੱਚੇ ਹੈ ਕਿ ਨਈ ਐ।
ਕੀ ਆਇਆ ਸੀ ਅਸੀਂ ਵੀ ਕਹਿੰਨੇ ਆ ਪਰ ਸਾਡੀ ਕੀ ਕਹੀਏ। ਕਿਸਮਤ ਹੀ ਉਹੋ ਜਿਹੀ ਸੀਗੀ ਸਾਡੇ ਐਂਡਲੇ ਪੇਪਰ ਵਾਲੇ ਦਿਨ ਆਇਆ ਸੀ ਲੋਕਡਾਊਨ ਹੀ ਐਂਡਲੇ ਪੇਪਰ ਵਾਲੇ ਦਿਨ ਲੱਗਾ।
ਤੇ ਉਹੀ ਤੁਸੀਂ ਵੀ ਮੇਰੇ ਖਿਆਲ, ਆਹਾਂ, ਐੱਸ ਐੱਸ ਟੀ ਦਾ ਪੇਪਰ ਸੀਗਾ ਆਖਰੀ। ਉਸ ਤੋਂ ਬਾਅਦ ਦੋ ਦਿਨ ਬਾਅਦ ਲੋਕਡਾਊਨ ਲੱਗਿਆ ਸਾਰੇ ਤੇ।
ਨਹੀਂ ਸਾਡੇ ਤਾਂ ਹੀ ਪੇਪਰ ਦੇ ਕੇ ਹੀ ਆਏ ਸੀਗੀ ਤੇ ਸ਼ਾਮ ਨੂੰ ਹੀ ਖ਼ਬਰ ਆ ਗਈ। ਕਿ ਅਗਲੇ ਪੇਪਰ ਕੈਂਸਲ ਹੋ ਗਏ ਆ ਤੇ ਕੋਈ ਨੀ ਹੋਣਗੇ ਹਜੇ। ਤੇ ਅਸੀਂ ਕਿਹਾ ਸਾਡੀ ਕਿਸਮਤ ਮਾੜੀ ਹੁੰਦੀ ਹਰ ਵਾਰੀ ਪਰ ਕੀ ਕਈ। ਕਿਸਮਤ ਦਾ ਵੀ ਨਹੀਂ ਕਹਿ ਸਕਦੇ ਪਰ ਅਸੀਂ ਚੰਗੇ ਹਾਂ ਜਿਹੜਾ ਉੱਥੇ ਜਾ ਕੇ ਅਸੀਂ ਪ੍ਰੀਖਿਆ ਪਰੂਖਿਆ ਦਿੱਤੀ ਆ। ਐਵੇਂ ਤਾਂ ਪਰ ਫਾਲਤੂ ਦਾ ਹੀ ਨੰਬਰ ਨੇ ਨਾ ਸਾਨੂੰ ਪਤਾ ਲੱਗਣਾ ਹੀ ਇਹ ਅਹੀ ਪੜ੍ਹਿਆ ਕੀ ਵਿੱਚ।
ਓ ਤਾਂ ਹੈ ਪਤਾ ਕੀ ਐ ਵੀ ਜਿਹੜੇ ਨਾ ਇੱਕ ਹਾਂ ਇਹਦੇ ਵਿੱਚ ਇੱਕ ਆਹ ਚੀਜ਼ ਵੀ ਸੀ ਨਾ, ਜਿਹਨਾਂ ਨੇ ਦਸਵੀਂ ਦੇ ਪੇਪਰ ਨਹੀਂ ਦਿੱਤੇ ਉਹ ਬੱਚੇ ਬੰਦੇ ਬ ਤੇ ਡਰਦੇ ਬਹੁਤ ਸੀਗੇ, ਕਿ ਮਤਲਬ ਪਤਾ ਨੀ ਬੋਰਡ ਦੀ ਪ੍ਰੀਖਿਆ ਕਿ ਬੁਝੀ ਹੁੰਦੀ ਆ, ਕਿਵੇਂ ਜਿਹੇ ਹੁੰਦੇ ਐ, ਮਾਹੌਲ ਕਿਵੇਂ ਹੁੰਦਾ, ਦਬਕਾ ਕਿੰਨਾ ਉਹ ਡਰ ਨਾਲ ਹੀ ਏਦਾਂ ਚੀਜ਼ਾਂ ਉਹਨਾਂ ਨੂੰ ਯਾਦ ਕੀਤੀਆਂ ਭੁੱਲ ਜਾਂਦੀਆਂ ਸੀ, ਹੁਣ ਮੇਰੇ ਜਾਣਕਾਰ ਚ ਵੀ ਕਿੰਨੇ ਸੀਗੇ ਜਿਨਾਂ ਨੇ ਦਸਵੀਂ ਦੀ ਪ੍ਰੀਖਿਆ ਨਹੀਂ ਦਿੱਤੀ, ਪ੍ਰੀਖਿਆ ਨਹੀਂ ਦਿੱਤੀ। ਉਹਨੂੰ ਬਾਰਵੀਂ 'ਚ' ਜਦੋਂ ਦੇਣ ਗਏ ਅੱਧਾ ਤਾਂ ਬੰਦੇ ਦਾ ਆਤਮ ਵਿਸ਼ਵਾਸ ਉਵੀ ਡਿੱਗ ਜਾਂਦਾ। ਵਿਕ ਗੀ ਪਹਿਲੀ ਵਾਰ ਆ। ਦਸਵੀ ਚ ਵੀ ਦੇਖ ਲਿਆ ਤੇ ਉਹ ਆਪ ਨੂੰ ਖੁੱਲ ਜਾਂਦਾ, ਪਹਿਲਾ ਪੇਪਰ ਵਾਲੇ ਦਿਨ ਲੱਗਦਾ ਡਰ ਜਿਹਾ। ਬੋਰਡ ਬੋਡ ਦੇ ਨਾਮ ਨਾਲ ਹੋਰ। ਤਾਂ ਸਾਰੇ ਮਜ਼ਾ ਆਂਦਾ ਸਗੋਂ ਪੇਪਰ ਦੇਣ ਚ ਬੋਰਡ ਦੇ, ਹੁਣ ਤਾਂ ਬਹੁਤ ਵਧੀਆ ਰਿਹਾ ਸੀ ਮੇਰਾ ਐਕਸਪੀਰੀਇੰਸ ਇਹਦੇ ਚ।
ਦੇਖੋ ਜੇ ਬੱਚ ਸਸ ਐਕਸਪੀਰੀਅੰਸ ਕਰੇਗਾ ਹੀ ਨਹੀਂ, ਅਤੇ ਫਿਰ ਉਹ ਕੋਲਜ ਦੇ ਪੇਪਰ ਜਿਹੜੇ ਹੁੰਦੇ ਆ ਐਂਟਰੈਂਸ ਵਗੈਰਾ ਉਹ ਕਿਵੇਂ ਦੇ ਦੇਗਾ ਬੱਚਾ ਜੀ। ਰੌਲਾ ਹੀ ਇੱਥੋਂ ਆ, ਹੁਣ ਚਲੋ ਆਪਾਂ ਕਹਿੰਨੇ ਆ ਮਹਾਂਮਾਰੀ ਆਈ ਸੀਗੀ, ਤੇ ਉਹਦਾ ਵੀ ਚਲੋ ਕੁਛ ਨੀ ਕਹਿ ਸਕਦੇ ਪਰ ਜਿਹੜੀ ਓਨਲਾਈਨ ਪ੍ਰੀਖਿਆ ਵਗੈਰਾ ਚੱਲ ਰਹੀ ਆ, ਕਈ ਬੱਚੇ ਹੁੰਦੇ ਆ ਜਿਹੜੇ ਧਿਆਨ ਲਾ ਲੈਂਦੇ ਨੇ। ਪਰ ਕਈ ਹੁੰਦੇ ਆ ਜਿਹੜੇ ਆਦੇ ਮਤਲਬ ਕੇ ਮਾਂ ਪਿਓ ਦੇ ਪੈਸੇ ਵੀ ਬਕਾਰ ਕਰਦੇ ਰਹਿੰਦੇ ਆ। ਉਹ ਕੋਰਸ ਵਗੈਰਾ ਤਾਂ ਲੈ ਲੈਂਦੇ ਆ, ਪੜ੍ਹਦੇ ਤਾਂ ਹੈ ਨਹੀਂ।
ਜਿੰਨਾਂ ਨੇ ਕੰਮ ਸਾਰਨਾ ਹੁੰਦਾ ਨਾ ਕੰਮ ਹੁ ਕੰਮ ਸਾਰਨ ਆਲੇ ਨਾ ਇਹੀ ਕਰਦੇ ਆ, ਕੰਮ ਸਾਰਨ ਆਲੇ ਜਿੰਨੇ ਹੋਏ ਨਾ ਉਹ ਇਹੀਂ ਬਸ ਤਿਆਰੀ ਆਪਦੀ ਪੂਰੀ ਕਰਦੇ ਨੇ। ਉਹਨਾਂ ਨੂੰ ਕੋਈ ਮਸਲਾ ਕੋਈ ਮਤਲਬ ਨੀ ਕਿਸੇ ਚੀਜ਼ ਨਾਲ ਵੀ, ਸਾਨੂੰ ਕੁਛ ਸਿੱਖਣ ਨੂੰ ਵੀ ਮਿਲੇ ਕੁਛ ਨੀ, ਉਹਨਾਂ ਨੇ ਬਸ ਰਫਾ ਦਫ਼ਾ ਕਰਨਾ ਹੁੰਦਾ ਜਿਹੜਾ ਕੰਮ, ਉਸ ਹਿਸਾਬ ਨਾਲ ਬਸ ਮਹਿੰਗੇ -ਮਹਿੰਗੇ ਕੋਰਸ ਖਰੀਦ ਲੈਂਦੇ ਨੇ। ਆ ਮੈਂ ਵੀ ਬਹੁਤ ਪੈਸੇ ਭਰੇ ਇਹ ਕੋਰਸ ਲਈ ਆਹ ਕਰਨ ਵਾਸਤੇ, ਪਰ ਇੱਕ ਜਿਹੜੀ ਮੈਨੂੰ ਵੀ ਲੱਗਦੀ ਆ ਜਿਹੜੀ ਘਾਟ ਹੈ, ਉਹ ਹੈ ਵੀ ਕਾਗਰਤਾ ਹੈ ਨਹੀਂ ਗੀ ਕਿਤੇ ਵੀ, ਉਹ ਇੱਕ ਲਾਗੇ ਹੀ ਨਹੀਂ ਰਿਹੀ ਫੋ ਕੁਸ਼ ਜਾ ਲੱਗਦਾ ਨੀ ਉੱਥੇ, ਮਥ ਥੋੜ੍ਹੀ ਦੇਰ ਲੱਗੇਂਗਾ ਜਿਵੇਂ ਕੁਛ ਹੋਇਆ, ਕੁਸ਼ ਇੱਧਰ- ਉਧਰ ਹੋ ਗਏ। ਕਿ ਜੇ ਬ੍ਰੇਕ ਵੀ ਮਿਲ ਗਈ ਉਥੇ। ਦਸ- ਦਸ ਮਿੰਟ ਦੀ ਕਿਉਂਕਿ ਉਹ ਵੀ ਬੋਲਣ ਵਾਲਿਆਂ ਨੂੰ ਵੀ ਥਕਾਨ ਹੁੰਦੀ ਹੈ। ਸੁਣਨ ਵਾਲੇ ਨੂੰ ਵੀ ਹੁੰਦੀ ਹੈ। ਜਿਹੜਾ ਸੁਣ ਰਿਹਾ ਪਰ ਉਹਦੇ ਸ਼ ਜੇ ਬੰਦਾ ਕਾਫ਼ੀ ਹੱਦ ਤੱਕ ਮਤਲਬ ਨੁਕਸਾਨ ਜੇ ਹੋ ਜੇ ਨਾ ਫਿਰ ਉਹ ਟਚ ਸ਼ ਜਾਂ ਟੋਟ ਦਾ ਜਾਦਾ ਉੱਥੇ, ਫੇਰ ਉਹ ਕੋਈ ਫਾਇਦਾ ਜਾ ਨਹੀਂ ਦਿਖਦਾ ਉੱਥੇ ਵੀ ਕਰਨ ਦਾ।
ਹੁਣ ਜੇ ਨੌ ਵਜੇ ਦੀ ਕਲਾਸ ਆ ਉਹਨੂੰ ਕਈ ਤਾਂ ਓ ਉਠ ਦਾ ਸਾਢੇ ਨੌ ਦਸ ਵਜੇ ਆ ਉਹ ਕਿੱਥੋਂ ਲਾ ਲੈਣਗੇ ਕਲਾਸਾਂ, ਉਹਨਾਂ ਨੇ ਪਰ ਕੋਰਸ ਲਿਆ ਹੁੰਦਾ। ਜੇ ਹਾਂਜੀ ਜੇ ਹੀ ਉਹਨਾਂ ਨੂੰ ਓਫਲਾਈਨ ਗੁਰੂਕੁਲ ਚ ਜਾਣਾ ਹੋਵੇ ਹਾਂਜੀ ਉੱਤੇ ਟੀਚਰਾਂ ਤੋਂ ਕੋਲੋ ਨੂੰ ਡੰਡੇ ਤਾ ਪੈਣਗੇ ਨਾ, ਥੋੜਾ ਜਾਂ ਡਾਂਟ ਤਾਂ ਕੇ ਕਹਿੰਦੇ ਪੈਣੀਂ ਆ ਨਾ, ਉਹ ਨੂੰ
ਛੇ ਵਜੇ ਉੱਠ ਜਾਂਦਾ, ਸਹੀ ਗੱਲ ਆ।
ਡੇ ਟਾਈਮ ਸੀ ਅਸੀਂ ਵੀ ਪੰਜ ਵਜੇ ਉੱਠ ਕੇ ਜਾਈਦਾ ਸੀਗਾ।
ਹਾਂ ਉਹੀ ਨਾ ਵੀ ਇਹ ਚੀਜ਼ ਕਰਦੇ ਨਾ ਬੰਦ ਹੋਵੇ, ਹੁਣ ਆਨ ਵਾਲੇ ਟਾਈਮ ਚ ਤਾਂ ਹੋਰ ਐਡਵਾਂਸ ਹੋਏ ਗੀਆ ਚੀਜ਼ਾਂ। ਪਰ ਇਹ ਸਕੂਲਾਂ ਜਿਵੇਂ ਆਪਾਂ ਕਹਿ ਰਹੇ ਨਾ ਆਸੇ ਪਾਸੇ ਵੀ ਆ ਜੇ ਹੋਰ ਜ਼ਿਆਦਾ ਵੱਧ ਗਈ ਨਾ ਤੇ ਘਰੇ ਹੀ ਸਭ ਕੁੱਛ ਹੋ ਜਾ ਕਰਨਾ ਡਿਜੀਟਲ ਹੀ ਸਾਰਾ ਕੁਛ ਚੱਲੇਗਾ ਕਰੋ। ਇਹਦੇ ਕਰਕੇ ਨਾ ਵੀ ਵਿਕਾਸ ਤਾਂ ਚਲੋ ਆਪਣਾ ਆਪਾਂ ਆਰਥਿਕ ਚੀਜ਼ ਤੇ ਹੋ ਰਹੇ ਹਾਂ। ਦਿਮਾਗ ਵੀ ਵਿਕਾਸ ਨੀ ਹੋ ਸਕਦਾ ਉੱਥੇ ਕਿਂੳਕੀ ਆਪਾਂ ਇੱਕ ਨਿਰਭਰ ਹੋ ਜਾਂਗੇ ਉਸ ਚੀਜ਼ ਉੱਤੇ ਤੇ ਫੇਰ ਆਪਾਂ ਨਾ ਕੋਈ ਆਪਾਂ ਖੇਚਲ ਕਰਨ ਚ ਰਾਜੀ ਹੋਵਾਂਗੇ ਬਸ ਆਲਸ ਈ ਆਲਸ ਆਲਸੀ ਈ ਆਲਸ।
ਦੇ ਪੇਪਰ ਦੇਨਾ ਹੁੰਦੈ ਉ ਹੁਨ ਡੰਮੀ ਅਐਡਮੀਸਨਾ ਲੈਂਦੇ ਨੇ। ਉ ਕੇੜਾ ਸਕੂਲ ਜਾਂਦੇ ਨੇ, ਆਹੋ ਓਨਲਾਈਨ ਕੋਰਸ ਵਹਿ ਕੇ ਖਰੀਦੀ ਜਾਂਦੇ ਨੇ। ਤੇ ਉਹੀ ਘਰੇ ਬੈਠੇ ਲਾਈ ਜਾਂਦੇ ਨੇ ਨਾਂ ਉਨਾਂ ਨੂੰ ਉਹੀ ਐਕਸਪੀਰੀਅੰਸ ਆ ਰਿਹਾ ਕਿ ਸਕੂਲ ਦਾ
ਮੱਲ ਨੀ ਆਂਦਾ ਸਹੀ ਗੱਲ ਐਵੇਂ ਕੋਈ ਵੱਲ ਨੀ ਆਂਦਾ ਕਰ ਲਿਆ ਤਾਂ ਠੀਕ ਆ, ਉਨਾਂ ਦਾ ਨਾਂ ਕਰ ਲਿਆ, ਤਾਂ ਠੀਕ ਆ ਬਸ ਇੱਕ ਉ ਨਾ ਇਹ ਕਰਨ ਵਾਲੇ ਨੂੰ ਵੀ ਆਉਣਾ। ਚਾਈਦਾ ਮਤਲਬ ਉਨੂੰ ਪਤਾ ਹੋਨਾ ਚਾਈਦਾ ਵੀ ਮੈਂ ਕਰਨੈ, ਜਿਨੇ ਕਰਨਾ ਉ ਕਰ ਜੇਗਾ ਫਿਰ ਨਹੀਂ ਆਲਾ ਫਿਰ ਉਨੇ ਤਾਈ ਟਾਇਮ ਪਾਸ ਈ ਰਖਨਾ, ਟੀਚਰਾਂ ਦਾ ਵੀ ਜੇੜੇ ਪੜਾ ਰਏ ਆ ਅਧਿਪ ਅੱਗੋ ਕ ਤੋ ੳ ਵੀ ਆਪਦਾ ਟਾਈਮ ਖਰਾਬ ਈ ਕਰ ਰਏ ਉਦੇ ਲਈ, ਮਤਲਬ ਬੋਤ ਨੁਕਸਾਨ ਏ ਐ ਚੀਜ਼ ਆਪਾਂ ਧਿਆਨ ਨਾਲ ਦੇਖੀਏ। ਦੇਖਿਆ ਜਾਵੇ ਇਸ ਵਿੱਚ ਬਸ ਅਰੇ ਹਾਂ ਉ ਤਾਂ ਮਿਲ ਰੀ ਆ ਉਨਾਂ ਨੂੰ ਤਨ ਖਾਵੰਦ ਉ ਤਾਂ ਲੈ ਕੇ ਜਾ ਰੇ ਆ, ਉ ਤਾਂ ਕਰ ਰਏ ਆ ਪਰ ਗੱਲ ਐ ਆ ਨਾ ਵੀ ਜੇ ਉ ਬੱਚੇ ਲਈ ਕਰ ਰੇ ਨਾ ਤਾਂ ਉ ਇੱਕ ਜੇ ਸੱਚਾ ਕੀ ਅਧਿਆਪਕ ਹੋਏਗਾ ਨਾ ਤਾਂ ਉਨੂੰ ਤਾਂ ਬਹੁਤ ਜੇ ਮੈਂ ਪੜ੍ਹਾ ਰਿਹਾ। ਕਿਸੇ ਨੂੰ ਤਾਂ ਉ ਵਧੀਆ ਜਨਾ ਮਰਜੀ ਪੜ੍ਹਾਏ ਤੇ ਪਰ ਇੱਕ ਉਦਾ ਬੋਲਣਾ ਕਰਨਾ ਸਾਰਾ ਮਿੱ ਦਾ ਜਦੋਂ ਸੁਣਨ ਆਲੇ ਤੇ ਹੈ ਹੀ ਨਾ ਸੁਣਨ ਦਾ ਜੋਸ਼ ਤਾਂ ਉੱਥੇ ਮੈਂ ਫ਼ਰਕ ਹੈ ਬਾਕੀ ਤਾਂ ਕੋਈ ਗੱਲ ਨੀ ਏ ਸਾਰੇ ਪਾਸੇ ਜੇੜੇ ਫੈਲ ਰੀ ਏ ਨਾ ਐ ਚੀਜ਼ ਘੱਟ ਹੋਏ ਜੇ ਜਿਨੂੰ ਲੋੜ ਆ ਜਿੱਥੇ ਲੋੜ ਆ ਉੱਥੇ ਹੋਏ। ਫਾਲਤੂ ਆਲਤੂ ਕਿਤੇ ਨਾ ਵਾਲਾ ਵਧਾ ਚੜਾ ਕੇ ਕੋਈ ਚੀਜ਼ ਜਾਦਾ ਬਨੇ। ਔਫਲਾਈਨ ਈ ਬੋਤ ਆ ਔਫਲਾਈਨ ਈ ਹੋਨੀ ਚਾਈਦੀ ਆ ਇਦੇ ਨਾਲ ਈ ਬੱਚਾ ਅੱਗੇ ਜੇੜਾ ਹੈਗਾ ਵੱਧ ਸਕਦਾ। ਸਾਰੇ ਤਰ੍ਹਾਂ ਦੇ ਐਕਸਪੀਰੀੰਸ ਕਟ ਏ ਖੱਟ ਕੇ।
ਬਿਲਕੁਲ ਜੀ ਅੱਗੇ ਉਨੂੰ ਜ਼ਿੰਦਗੀ ਦਾ ਪਤਾ ਤਾਂ ਲੱਗਨਾ ਚਾਈਦਾ।
ਹਾਂ ਬਾਕੀ ਕੋਈ ਨਾ ਮੈਂ ਵੀ ਇੱਕ ਆਰੀ ਆਬਦੀ ਕਲਾਸ ਪੂਰੀ ਕਰ ਲਾਂ। ਬਾਕੀ ਸਸ ਸ੍ਰੀ ਕਾਲ ਜੀ।
ਠੀਕ ਏ ਜੀ।